ਹੈਲੋ-ਹੈਲੋ।
ਹੈਲੋ ਹਾਂਜੀ।
ਸਸ਼ੀ, ਸਸ਼ੀ ਕਾਲ ਜੀ।
ਸਸ਼ ਸ਼ੀ ਕਾਲ ਜੀ।
ਹੋਰ ਠੀਕ ਠਾਕ?
ਵਧੀਆ-ਵਧੀਆ, ਤੁਸੀਂ ਸੁਣਾਓ ਠੀਕ ਠਾਕ, ਹਾਂਜੀ।
ਮੈਂ ਥੋਡੇ ਨਾਲ ਗੱਲ ਕਰਨੀ ਸੀ ਇਕ, ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ ਤੇ।
ਹਾਂਜੀ।
ਅੱਜ ਕੱਲ ਤੁਸੀਂ ਵੇਖਿਆ ਹੋਣਾ, ਕਿੰਨੀ ਔਨਲਾਈਨ ਸ਼ੋਪਿੰਗ ਹੁੰਦੀਆਂ ਨੇ। ਤੁਸੀਂ ਹੁ ਕਿੰਨੀਆਂ ਐਪਾਂ ਹੈਗੀਆਂ ਨੇ, ਐਮਾਜੋਨ ਵਗੈਰਾ, ਫਲਿੱਪਕਾਰਟ ਹੈਗਾ ਜਿੱਥੋਂ ਆਪਾਂ ਔਨਲਾਈਨ ਸ਼ੋਪਿੰਗ ਕਰ ਸਕਦੇ ਹਾਂ। ਪਰ ਇਹ ਗੱਲ ਹੈਗੀ ਹੈ, ਆਪਾਂ ਉੱਥੋਂ ਘਰ ਤੇ ਲਾਾਂਗੇ ਸ਼ੋਪਿੰਗ ਤੇ ਉੱਥੇ ਆਪਾਂ ਅ ਨਾ ਬਾਰਗੇਨਿੰਗ ਕਰ ਸਕਦੇ ਹਾਂ, ਨਾ ਆਪਾਂ ਕੋਈ ਦੇੇਖ ਸਕਦੇ ਹ ਆਪਣਾ ਸਾਈਜ ਪੂਰਾ ਹੋਇਆ ਨਹੀਂ ਹੈਗਾ, ਨਾ ਆਪਾਂ ਫਿਰ ਡੈਮੇਜ ਹੈਗ੍ਹਾ ਤੇ ਉਹ ਵੀ ਨੀ ਵੇਖ ਸਕਦੇ ਆਪਾਂ, ਸਾਈਜ਼ ਸਾਨੂੰ ਪੂਰਾ ਆਏ ਨਾ ਪੂਰਾ ਆਏ, ਸਾਨੂੰ ਵੀ ਪਤਾ ਆਏ ਨਾ, ਇਹ ਹਨਾ ਜੀ ਸਾਈਜ਼ ਵੀ ਪੂਰਾ ਹੈਗਾ ਨੀ ਹੈਗਾ, ਕੱਪੜਾ ਵਧੀਆ ਹੈਗਾ ਨੀ, ਉਹਦਾ ਸਟਫ ਵਧੀਆ ਹੈਗਾ ਨੀ ਹੈਗਾ। ਹਨਾ ਜੀ, ਹੁਣ ਤੁਸੀਂ ੳਫਲਾਈਨ ਸ਼ੋਪਿੰਗ ਕਰੋਗੇ ਤੁਸੀਂ ਹੁਣ ਦੁਕਾਨ ਤੇ ਜਾਓਗੇ ਤੁਸੀਂ ਸਭ ਕੁਛ ਕਰ ਸਕਦੇ ਹੋ, ਰੇਟ ਵੀ ਕਰ ਕਰਦੇ ਕਿ ਇੰਨੇ ਦਾ ਕਰ ਲਾ, ਇਨੇ ਦਾ ਕਰਦੀ, ਹੈਨਾ ਜੀ, ਆਪਣਾ ਕੱਪੜਾ ਵੀ ਵੇਖਲੋਗੇ ਵੀ ਵੇਖ ਲੋ ਕਿੰਨਾ ਹੈਗਾ, ਕਿੰਨਾ ਨਹੀਂੀ ਹੈਗਾ, ਹਨਾ ਜੀ, ਅੱਜ ਕੱਲ੍ਹ ਤੁਸੀਂ ਵੇਖ ਔਨਲਾਈਨ 'ਚ ਬਹੁਤ ਜ਼ਿਆਦਾ ਸਕੈਮ ਵੀ ਬਹੁਤ ਜ਼ਿਆਦਾ ਹੋ ਰਿਹਾ, ਅੱਜ ਕਲ ਤੁਸੀਂ ਵਟਸਐਪ ਇੰਸਟਾਗ ਚਲਾਉਂਦੇ ਹੋ ਗਏ ਫੇਸਬੁੱਕ ਵਗੈਰਾ, ਉਹ ਵਿਚ ਆ ਜਾਂਦਾ ਆਪਣੇ ਆਪ ਹੀ, ਕਿ ਨਾ ਮੈਂ ਨੜਿਨਵੇਂ ਭੇਜ ਹੈ ਬੂਟ ਮਿਲਦੇ ਪਏ ਨੇ।
ਹਾਂਜੀ, ਓਨਲਾਈਨ ਔਨਲਾਈਨ ਦਾ ਇਹ ਕਿ ਵੀ ਸਾਨੂੰ ਡਿਸਕਾਊਂਟ ਮਿਲ ਜਾਂਦਾ।
ਹਾਂਜੀ ਇਹ ਤੇ ਹੈ ਹੀ ਹੈ ਡਿਸਕਾਊਂਟ ਮਿਲਦਾ ਹੀ ਮਿਲਦਾ, ਤਾਂਦੀ ਲੋਕੀ ਲੈਂਦੇ ਨੇ।
ਹਾਂਜੀ। ਹਾਂਜੀ, ਕੱਪੜੇ ਨੀ ਤਾਂ ਹੋਰ ਚੀਜ਼ਾਂ ਤਾਂ ਠੀਕ ਹੀ ਮਿਲਦੀਆਂ, ਔਨਲਾਈਨ ਸ਼ੋਪਿੰਗ ਵਿੱਚ
ਹਾਂਜੀ ਹਾਂਜੀ, ਜਿਵੇਂ ਹੁਣ ਤੁਸੀਂ ਕੋਈ ਡਿਸਕ ਉਹ ਲਗਿਆ ਹੋਇਆ ਨਾ ਡਿਸਕਾਊਂਟ ਵਗੈਰਾ, ਹੋਰ ਹੋਰ ਵੀ ਚੀਜ਼ਾਂ ਲੱਗੀਆਂ ਹੁੰਦੀਆਂ ਜੇ
ਹਾਂਜੀ, ਜਿੱਦਾਂ ਫੇਸ ਵਾਸ਼ ਹੋ ਗਿਆ, ਹਾਂਜੀ ਫੇਸ ਵੋਸ਼ ਹੋ ਗਿਆ, ਸਾ ਸੋਪ ਸਾਬਣ ਹੋ ਗਿਆ, ਹੋਰ ਚੀਜ਼ਾਂ ਬਹੁਤ ਹੁੰਦੀਆਂ।
ਨਾਲ ਨਾਲ ਫ੍ਰੀ -ਫ੍ਰਰੀ ਨਾਲ ਬਹੁਤ ਚੀਜ਼ਾਂ ਦਿੰਦੇ ਨੇ, ਮਨੱ' ਮਨਥਲੀ ਦਾ ਅੱਜਕਲ ਆਫਰ, ਬਿਲਿੰਕਿਟ ਵਗੈਰਾ ਵੇਖਿਆ ਹੋਣਾ ਹੈ ਬਲਿੰਕਿਟ ਬਹੁਤ ਵਧੀਆ ਚੀਜ਼ ਹੈਗੀ ਐ ਉਹਦੇ ਵਿੱਚ ਘੱਟੋ ਘੱਟ ਸਾਡੇ ਤੇਰਾਂ ਮਿੰਟ ਤੱਕ ਉਹ ਸਾਡੇ ਘਰ ਪਹੁੰਚ ਜਾਂਦਾ। ਉਹ ਵਧੀਆ ਚੀਜ਼ ਐ ਤੁਹਾਡੇ-ਤੁਹਾਡੇ-ਤੁਹਾਡੇ ਘਰ ਦੇ ਕੋਲ ਕੋਈ ਸਾਡੇ ਘਰ ਦੇ ਕੋਲ ਕੋਈ ਦੁਕਾਨ ਨਹੀਂ ਹੈਗੀ। ਤੁਹਾਡੇ ਕੋਲ ਕੋਈ ਬਾਈਕਲ ਨੀ ਹੈਗੀ ਬਾਈਕ-ਬੁਈਕ ਕਿ ਮੈਂ ਸਮਾਨ ਲਿਆਵਾਂ ਇੰਨੀ ਦੂਰ ਜਾ ਕੇ ਫੇਰ ਤੁਸੀਂ ਆਪਣੇ
ਤੇ ਵੀ ਸਮਾਨ ਮੰਗਵਾਗੇ ਸਾਨੂੰ ਮਿਲ ਜਾਏਗਾ।
ਹਾਂਜੀ-ਹਾਂਜੀ ਤੁਸੀਂ ਹੁਣ ਅੱਜ-ਕੱਲ੍ਹ ਹਾਂਜੀ ਤੁਸੀਂ ਗਈ ਸਬਜ਼ੀ ਲੈਣੀ ਹੋਵੇ ਸਬਜ਼ੀ ਦੀ ਦੁਕਾਨ ਤੁਹਾਡੇ ਬਹੁਤ ਦੂਰ ਹੋਏ। ਹਨਾ ਜੀ ਤੁਹਾਨੂੰ ਰਾਤੀ ਕੋਈ ਚੀਜ਼ ਚਾਹੀਦੀ ਪਨੀਰ ਚਾਹੀਦਾ ਹੋਏ, ਸਭ ਕੁਛ ਅੱਜ ਕੱਲ ਉੱਥੋਂ ਤੁਸੀਂ ਔਲਾਈਨ ਔਡਰ ਕਰੋ ਤੁਹਾਡੇ ਸਿੱਧਾ ਘਰ ਸਿੱਧਾ ਘਰ ਉੱਥੇ ਓਫਰ ਵੀ ਬਹੁਤ ਵਧੀਆ ਲੱਗੇ ਹੁੰਦੇ ਨੇ ਅੱਜ-ਕੱਲ੍ਹ
ਔਫਲਾਈਨ ਤੇ ਸਾਨੂੰ ਦਿਨੇ ਹੀ ਸਮਾਨ ਮਿਲੇਗਾ ਰਾਤ ਦੇ ਟਾਈਮ ਤੇ ਮਿਲ ਹੀ ਨੀ ਸਕਦਾ ਔਫਲਾਈਨ ਟਾਈਮ
ਹਾਂਜੀ ਉਹ ਹਾਂ ਇਹ ਤਾਂ ਬਿਲਕੁਲ ਗੱਲ ਠੀਕ ਐ, ਹਾਂਜੀ ਅੱਜ ਕੱਲ੍ਹ ਤਾਂ ਕੋਈ ਕੋਈ-ਕੋਈ ਹੁੰਦਾ ਜਿਵੇਂ ਅੱਜ ਕੱਲ੍ਹ ਤੁਸੀਂ ਉਹਨੂੰ ਮੰਗਵਾ ਤੇ ਲਿੱਤਾ ਔਨਲਾਈਨ ਸਮਾਨ ਜਿਵੇਂ ਐਮਾਜੋਨ ਜੀ ਤੋਂ ਮੰਗਵਾਇਆ ਤੁਸੀਂ ਉੱਥੇ ਕੰਮ ਹੋ ਜਾਂਦਾ ਕਿ ਨਾ ਹੁਣ ਤੁਸੀਂ ਤਾਨੂੰ ਪਸੰਦ ਨੀ ਆਇਆ ਹੁਣ ਤੁਸੀਂ ਰਿਟਰਨ ਕਰੋਗੇ। ਫੇਰ ਦੋ ਤਾਨੂੰ ਅਰਜੈਂਟ ਚਾਹੀਦਾ ਹੋਏ ਫੇਰ ਤੈਨੂੰ ਬਹੁਤ ਦਿੱਕਤ ਹੁੰਦੀ ਐ ਨਾ ਫਿਰ ਵਾਪਸ ਜੇ ਫਿਰ ਦੋ ਦਿਨ ਬਾਅਦ ਫੇਰ ਆਏਗਾ।
ਇਹ ਤੇ ਹੈ ਫੇਰ ਟੈਮ ਲੱਗਦਾ ਫਿਰ ਸਾਨੂੰ ਦਿੱਕਤ ਹੁੰਦੀ ਜ਼ਿਆਦਾ ਵੀ ਕਦੋਂ ਤੱਕ ਆਏਗਾ ਸਮਾਨ ਸਾਡਾ ਉਹ ਵੀ ਫੇਰ ਪਤਾ ਨੀ ਓਦਾਂ ਦਾ ਮਿਲਦਾ ਨੀ ਮਿਲਦਾ।
ਹਾਂਜੀ ਉਹੀ ਤੇ ਗੱਲ ਐ ਉਹ ਔਫਲਾਈਨ ਸ਼ੋਪਿੰਗ ਦਾ ਹੀ ਫਾਇਦਾ ਤੁਸੀਂ ਵੇਖ ਜੋ ਮਰਜ਼ੀ ਜਦੋਂ ਮਰਜ਼ੀ ਬਦਵਾ ਵੀ ਸਕਦੇ ਹੋ ਆਪਣੇ ਆਪ ਜਾ ਕੇ
ਹਾਂਜੀ-ਹਾਂਜੀ ਔਫਲਾਈਨ ਇਹ ਆ ਜਾਂਦਾ ਕਿ ਬੰਦਾ ਆਪ ਜਾ ਸਕਦਾ ਬੰਦੇ ਦੀ ਸੈਲ ਵੀ ਹੋ ਜਾਂਦੀ ਬੰਦਾ ਘੁੰਮ ਫਿਰ ਆਦਾ ਬਜ਼ਾਰ 'ਚ ਔਨਲਾਈਨ ਤੇ ਘਰੇ ਬਹਿ-ਬਹਿ ਕੇ ਬੰਦਿਆਂ ਦਾ ਸਰੀਰ ਵੀ ਖ਼ਰਾਬ ਹੋ ਗਿਆ ਕਈਆ ਦਾ ਤੇ, ਘਰੇ ਸਭ ਕੋਈ ਮੰਗਵਾ ਲੈਂਦੇ ਨੇ, ਫਿਰ ਤਦ ਕਰਕੇ ਔਫਲਾਈਨ ਠੀਕ ਰਹਿੰਦਾ, ਹਾਂਜੀ ਔਫਲਾਈਨ ਠੀਕ ਰਹਿੰਦਾ।
ਹਾਂਜੀ ਔਨਲਾਈਨ ਸ਼ੋਪਿੰਗ ਤੁਸੀਂ ਇਹ ਕਰੋ ਜੀ ਹੁਨ ਤੁਸੀ ਕੋਈ ਬ੍ਰੈਂਡ ਦੀ ਚੀਜ਼ ਮੰਗਵਾਣੀ ਐ, ਜੋ ਇੱਥੋਂ ਮਿਲਦੀ ਨਾ ਹੋਏ ਸਾਨੂੰ ਜਿਵੇਂ ਕੋਈ ਬ੍ਰੈੰਡ ਦੇ ਹੋਏ ਨਾ ਜਿੱਥੋਂ ਤੁਸੀਂ ਔਨਲਾਈਨ ਜਾ ਕੇ ਕੰਪਨੀ ਦੇ ਵਿੱਚ ਫੁਲ ਕਰੋ ਔਨਲਾਈਨ ਫਿਰ ਫਾਇਦਾ ਤੁਹਾਨੂੰ, ਉਹ ਕਿਉਂਕਿ ਉੱਥੇ ਇੱਥੇ ਨਹੀਂ ਮਿਲਦਾ ਸਾਨੂੰ ਜੇ ਨਹੀਂ ਮਿਲਦਾ ਤਾਂ ਤਦ ਠੀਕ ਐ।
ਸਾਨੂੰ ਔਨਲਾਈਨ ਵਧੀਆ ਮਿਲ ਜਾਂਦੀਆਂ। ਕਿਸੇ ਵੀ ਚੀਜ਼ਾਂ ਹੈਗੀਆਂ ਏਦਾਂ ਦੀ ਨਹੀਂ ਮਿਲਦੀਆਂ ਔਨਲਾਈਨ ਉਹ ਸਾਨੂੰ ਔਫਲਾਈਨ ਮਿਲ ਜਾਂਦੀ ਏ
ਹਾਂਜੀ ਬਿੰਲਕਿਟ ਹੈ ਨਾ ਦੱਸਿਆ ਤੇ ਹ ਮੈਂ ਚ ਜਦੋਂ ਮਰਜ਼ੀ ਤੁਸੀਂ, ਜਦੋਂ ਮਰਜ਼ੀ ਤੁਸੀਂ ਔਡਰ ਕਰ ਸਕਦੇ ਔ ਤੁਹਾਡੀ ਮਰਜ਼ੀ ਜੋ ਮਰਜ਼ੀ ਮੰਵਾ ਲਓ।
ਹਾਂਜੀ-ਹਾਂਜੀ-ਹਾਂਜੀ ਉਹ ਤੇ ਪੰਦਰਾਂ ਮਿੰਟ ਤੇ ਪੰਦਰਾਂ ਮਿੰਟ ਚ ਆ ਜਾਂਦੀ ਏ
ਸਬਜ਼ੀਆਂ ਵਾਲਾ ਸਬ ਜਿਹਦੇ ਲੈ ਕੇ ਜੋ ਮਰਜੀ ਸਬਜ਼ੀਆਂ ਪਨੀਰ ਜੋ ਮਰਜੀ ਕੁਛ ਵੀ ਸਮਾਨ ਠੰਡਾ ਵਗੈਰਾ ਸਭ ਕੁਛ ਐ ਸਭ ਕੁਝ ਏ ਟੂ ਜੈਡ ਸਮਾਨ ਹੁੰਦਾ ਉੱਥੇ
ਹਾਜੀ ਸਭ ਕੁਛ ਮਿਲ ਜਾਂਦਾ, ਜੋ ਮਰਜ਼ੀ ਚੀਜ਼ ਔਨਲਾਈਨ ਕਰ ਲਓ, ਸਹੀ ਗੱਲ ਐ।
ਚੀਜ਼ਾਂ ਹੈਗੀਆ ਵੀ ਉਨਾ ਨੂੰ, ਔਨਲਾਈਨ ਸ਼ੋਪਿੰਗ ਦਾ ਹੀ ਫਾਇਦਾ ਬਸ ਤਾਨੂੰ- ਔਨਲਾਈਨ ਸ਼ੋਪਿੰਗ ਇੱਕ ਸਕੈਮ ਵੀ ਬਹੁਤ ਜ਼ਿਆਦੇ ਹੋ ਜਾਦੇ ਸੀਗੇ ਤੇ ਮੈਂ ਬਹੁਤ ਜਿਆਦਾ ਸਕੈਮ ਵੀ ਹੋਨ ਲੱਗ ਗਏ ਨੇ ਅੱਜ- ਕੱਲ, ਹੈਨਾ ਜੀ ਤੇ ਆ ਤੁਹਾਨੂੰ ਪ੍ਰੋਡਕਟ ਕੋਈ ਪਤਾ ਨੀ ਪ੍ਰੋਡਕਟ ਸਹੀ ਨਿਕਲੇ ਆ ਨਾ ਨਿਕਲੇ, ਹੈਨਾ ਜੀ ਤੁਸੀਂ ਔਫਲਾਈਨ ਸ਼ੋਪਿੰਗ ਜਦੋਂ ਮਰਜ਼ੀ ਜਾ ਕੇ ਜਦੋ ਮਰਜੀ ਅਪਨੇ ਫਰੈਂਡ ਨਾਲ ਜਾ ਕੇ ਕਿਤੇ ਮਰਜ਼ੀ, ਜਾ ਕੇ ਲਿਆ ਸਕਦੇ ਹੋ ਆਪਣੇ ਨਾਲ ਹੈਨਾ ਜੀ
ਜ਼ਿਆਦਾਤਰ ਲੋਕੀ ਔਨਲਾਈਨ ਜ਼ਿਆਦਾ ਖਰੀਦਦੇ ਨੇ, ਔਫਲਾਈਨ ਦੇ ਜਿਹੜੇ ਹੈ ਹੈਗੇ ਨੇ ਨੋਰਮਲ ਬੰਦੇ, ੳਹੀ ਲੈਂਦੇ ਨੇ ਔਫਲਾੲਨ
ਅੱਜ -ਕੱਲ੍ਹ ਲੋਕਾਂ ਦਾ ਨੀ ਹੈਗਾ ਟਾਈਮ ਹੀ ਨੀ ਹੈਗਾ ਟਾਈਮ ਮਿਲਦਾ ਹੇਨਾ ਡਿਊਟੀਆਂ ਲੱਗੀਆਂ ਹੋਆਂ, ਡਿਊਟੀਆਂ ਲੱਗੀਆਂ ਹੋਈਆਂ ਅੱਜ- ਕੱਲ ਸਭ ਕੁਝ ਉਨਲਾਈਨ ਮੰਗਵਾਉਣ ਲੱਗ ਗਏ ਨੇ, ਅੱਜ- ਕਲ ਬਿਲੰਕਿਟ ਤੁਸੀਂ ਵੇਖ ਹਾਂਜੀ ਬਲਿੰਕਿਟ ਵੇਖ ਲੋ ਤੁਸੀਂ ਸ਼ਨੀ ਐਤਵਾਰ, ਸ਼ਨੀ ਐਤਵਾਰ ਉਹਨਾਂ ਦੀ ਛੁੱਟੀ ਹੁੰਦੀ ਹੈ ਕੰਮ ਤੋਂ ਉਹ ਵੀ ਤਦ ਵੀ ਸਾਰੇ, ਸਾਰੇ ਕੰਮ ਹੁਨ, ਔਨਲਾਈਨ ਹੀ ਕਰਦੇ ਨੇ
ਹਾਂਜੀ -ਹਾਂਜੀ, ਇਹ ਤੇ ਹੈ
ਹਾਂਜੀ- ਹਾਂਜੀ ਤੁਸੀਂ ਆਪਣਾ, ਓ ੳਫਲਾਈਨ ਸ਼ੋਪਿੰਗ ਕਰੋ ਸਭ ਤੋਂ ਬੈਸਟ ਹੈਗੀ ਹੈਨਾ ਜੀ ਜਦੋਂ ਮਰਜ਼ੀ ਜਾਯੋ ਆਪਾ
ਵੀ ਵਧੀਆ, ਔਫਲਾਈਨ ਹੀ ਵਧੀਆ
ਹਾਂਜੀ- ਹਾਂਜੀ- ਹਾਂਜੀ ਸਹੀ ਗੱਲ ਹੈ, ਬਿਲਕੁਲ, ਅਪਨਾ, ਅਪਨਾ ਨਾਲ ਜਿੱਥੇ ਲਾਈਨ ਸਸਤਾ ਸਮਾਨ ਮਿਲ ਜਾਂ
ਹਾਂਜੀ -ਹਾਂਜੀ ਇਹ ਤੇ ਹੈ
ਹ ਹੋਰ, ਤੁਸੀਂ ਅੱਜ- ਕੱਲ ਵੇਖ ਲੋ, ਔਫਲਾਈਨ ਸ਼ੋਪ
ਹਾਂਜੀ ਹਾਂ
ਔਫਲਾਈਨ ਸ਼ੋਪਿੰਗ ਬਹੁਤ ਵਧੀਆ ਹੈਗੀ ਮੇਰੇ ਹਿਸਾਬ ਨਾਲ ਨਾ, ਤੁਸੀਂ ਵੇਖ ਲੋ
ੳਫਲਾਈਨ ਤੇ ਹੈ ਕਿ ਬੰਦਾ, ਆਪ ਜਾ ਕੇ ਪਸੰਦ ਕਰਕੇ ਲੈ ਜਾਂਦਾ
ਹਾਂਜੀ- ਹਾਂਜੀ ਤੁਸੀਂ ਵੇਖਿਆ ਹੋਨਾ, ਅੱਜ- ਕੱਲ੍ਹ ਓਫਲਾਈਨ ਸ਼ੋਪਿੰਗ ਹਾਂ ਇਹ ਕੰਮ ਹੈਗਾ ਹੈ ਜਦੋਂ ਦਿਲ ਕੀਤਾ, ਫਿਰ ਆਪ ਜਾ ਕੇ ਆਪਣੇ ਆਪ ਜਾ ਕੇ ਏਨਾ ਜੀ, ਕੋਈ ਸਮਾਨ ਲੈਨਾ ਏ ਕਿਸੇ ਨਾਲ ਵੀ ਜ ਮਰਜ਼ੀ ਆਪਨੀ ਐਕਟਿਵਾ ਲੈ ਕੇ ਜਾ ਕੇ ਲਿਆਓ ਹੇਨਾ ਜੀ ਪੰਜ ਦਿਨ, ਰਾਤੀ ਬੋਤ ਜ਼ਾਦਾ ਪ੍ਰੋਬਲਮ ਹੁੰਦੀ, ਕੋਈ ਚੀਜ਼ ਚਾਈਦੀ ਹੋਏ, ਐਮਰਜੈਂਸੀ ਸਾਨੂੰ ਨਾ ਸਾਡੇ ਦੁਕਾਨਾਂ ਕੋਈ ਖੁੱਲੀ ਹੋਵੇ ਨਾ, ਜਿਦਾਂ ਨਾ ਔਨਲਾਈਨ ਵਗੈਰਾ ਚੱਲਦਾ, ਅੱਜ-ਕਲ੍ਹ ਹੁਣ ਤੁਸੀਂ, ਬਿਲਿਕਿਟ ਵੇਖ ਲੋ। ਨਾਲ, ਏਨਾਂ 'ਚ ਨਾ, ਸਾਨੂੰ ਕੁਛ ਪਤਾ ਨੀ ਕੀ ਹਿਸਾਬ ਕਿਤਾਬ ਐ ਏਨਾਂ ਦਾ, ਕੀ ਜਿਵੇਂ ਕਰਦੇ, ਹਨਾ ਜੀ। ਅੱਜ-ਕੱਲ ਸਕੈਮ ਬੋਤ ਜਾਦਾ। ਹੋਰ ਤੁਸੀਂ, ਅੱਜ-ਕੱਲ੍ਹ ਔਫਲਾਈਨ ਸ਼ੋਪਿੰਗ ਵੇਖ ਲੋ। ਔਫਲਾਈਨ ਸ਼ੋਪਿੰਗ ਵਧੀਆ ਹੈਗੀ ਆ। ਮੇਰੇ ਸਾੱਬ ਨਾਲ, ਤੇ ਕਿਉਂਕਿ ਜਦੋਂ ਮਰਜ਼ੀ ਤ ਤ ਤਾੱਡੇ ਨਾਲ ਤਾਡੇ ਨਾਲ ਫਰੈਂਡ ਵੀ ਔ ਬਣ ਜਾਂਦੇ ਨੇ ਬੰਦੇ, ਜਾਨਣ ਨੀ ਲੱਗ ਜਾਂਦੇ, ਦੁਕਾਨ ਆਲੇ ਐ ਰੋਜ ਜਾਂਦੇ ਨੇ, ਤੁਸੀਂ ਉਧਾਰ ਦੀ ਕਰ ਸਕਦੇ ਔਨਾਂ ਨਾਲ, ਹਨਾ ਜੀ। ਕੁਛ ਚੀਜ਼ਾਂ ਪੈਸੇ ਦਾ ਉਧਾਰ ਵੀ ਕਰ ਸਕਦੇ ਔ, ਤੈਨੂੰ ਔਨਲਾਈਨ, ਤੈਨੂੰ ਪੂਰੇ ਪੈੇਹੇ ਦੇਣੇ ਪੈਣਗੇ। ਹਨਾ ਜੀ।
ਪੈਹੇ ਕਰਨੇ ਪੈਣੇ, ਉੱਤੇ। ਔਨਲਾਈਨ ਤੇ ਕੈਸ਼ ਦੇਣਾ ਈ ਪੈਣਾ, ਸਾਨੂੰ।
ਆਪਣਾ ਰਾਮ, ਤਾੱਡੀ ਜਾਣ-ਪਹਿਚਾਣ ਵੀ ਬਹੁ ਜਗਾ ਬਣ ਜੇਗੀ ਉੱਨਾਂ ਨਾਲ ਕੀ, ਸਮਾਨ ਲੈ ਕੇ ਜਾਂਦੇ ਨੇ, ਮੇਰੇ ਕੋਲੋ।
ਕੂਪਰ ਵੀ ਮਿਲਦੇ ਨੇ, ਕੂਪਰ ਵੀ ਮਿਲ ਜਾਂਦੇ ਨੇ, ਔਨਲਾਈਨ 'ਚ ਤੇ।
ਹਾਂਜੀ, ਐ ਵੀ ਗੱਲ ਏ, ਤੈਨੂੰ ਗੋਲਡ ਕੀ ਔ, ਹੋ ਜਾਂਦਾ। ਕੂਪਨ ਵਗੈਰਾ ਮਿਲ ਜਾਂਦੇ ਨੇ, ਹਾਂਜੀ ਸਈ ਗੱਲ ਐ।
ਮਿਲ ਜਾਂਦੇ, ਸਾਨੂੰ ਰੇਟ ਸਈ ਲੱਗ ਜਾਂਦਾ ਐ। ਕੂਪਨ ਵੀ ਮਿਲਦੇ ਨੇ, ਓਦਾਂ ਈ ਡਿਸਕਾਊਂਟ ਵੀ ਮਿਲ ਜਾਂਦਾ ਐ, ਡਿਸਕਾਊਟ ਵੀ ਮਿਲ ਜਾਂਦਾ ਐ।
ਹਾਂਜੀ।
ਬੋਤ ਫੈਦਾ ਐ, ਔਦਾਂ ਔਨਲਾਈਨ ਦਾ ਤੇ।
ਕੋਈ ਚੀਜ਼ ਨਾਲ, ਟੀਵੀ ਨਾਲ, ਕੋਈ ਚੀਜ਼ ਦੇ ਦੇਂਦੇ ਨੇ।
ਹਾਂਜੀ-ਹਾਂਜੀ, ਐ, ਤੇ ਹੈ ਹਾਂਜੀ, ਔਨਲਾਈਨ ਜੋ ਚੀਜ਼ ਸਾਨੂੰ ਔਨ ਔਫਲਾਈਨ ਨੀ ਮਿਲਦੀ, ਔਨਲਾਈਨ ਮਿਲ ਜਾਂਦੀ ਏ, ਕੁੱਛ ਚੀਜ਼ਾਂ ਏਦਾਂ ਦੀਆਂ ਜੜੀ ਸਾਨੂੰ ਪਸੰਦ ਆ ਜਾਂਦੀ। ਕੋਈ ਚੀਜ਼ਾ ਏਦਾਂ ਦੀ ਹੁੰਦੀਆਂ, ਜਿੱਦਾਂ ਸਾਨੂੰ ਔਨਲਾਈਨ ਪਸੰਦ ਆ ਜਾਂਦੀਆਂ, ਸਾਨੂੰ ਔਫਲਾਈਨ ਨੀ ਮਿਲਦੀਆਂ।
ਔਫਲਾਈਨ ਨਈ ਆਂਦੀ। ਹਾਂ ਔਫਲਾਈਨ ਪਸੰਦ ਵੀ ਨੀ, ਆਂਦੀ ਭਾਜੀ ਔ ਔਦੀ। ਔਫਲਾਈਨ ਪਸੰਦ ਈ ਨੀ, ਆਂਦੀ। ਕਿਉਂਕਿ ਸਾਨੂੰ ਫੋ ਫੋਟੋ ਚ ਜ਼ਾਦਾ ਵਧੀ ਲੱਗਦੀ ਏ। ਘਾਰ ਆਂਦੀ ਤੇ ਪਤਾ ਲੱਗਦਾ ਐ, ਆਏ-ਹਾਏ ਇੰਨੀ ਛੋਟੀ ਸੀ। ਸਾਨੂੰ ਪਤਾ।
ਹਾਂਜੀ-ਹਾਂਜੀ।
ਅਪਣਾ-ਅਪਣਾ। ਔਫਲਾਈਨ ਸ਼ੋਪਿੰਗ ਕਰੋ ਵਧੀਆ ਹੈਗੀ ਐ। ਤੁਸੀਂ ਕੋ ਸਭ ਕੁਛ ਚੈੱਕ ਕਰ ਸਕਦੇ ਹੋ, ਉੱਦਾ। ਕੀ ਨਾਮ ਐ, ਕੋਈ ਸਮਾਨ ਖ ਖਾਣ ਦਾ ਸਮਾਨ ਮਗੰਵਾਨਾ ਐ।
ਔਫਲਾਈਨ ਤੇ ਐ ਹੁੰਦਾ ਕਿ ਵੀ ਅਸੀਂ ਦੁਕਾਨਦਾਰ ਨੂੰ ਕੈ ਸਕਦੇ ਨਾ, ਵੀ ਥੋੜਾ ਰੇਟ ਕੱਟ ਕਰਦੋ। ਠੀਕ ਲਾ ਲੋ, ਦੇ ਦਿੰਦੇ ਨੇ, ਔਨਲਾਈਨ, ਤੇ ਤੁਸੀਂ ਕੈ ਨੀ ਸਕਦੇ ਵੀ ਸਾਨੂੰ। ਹਾਂਜੀ, ਔਨਲਾਈਨ, ਤੇ ਅਸੀਂ ਕਰ ਨੀ ਸਕਦੇ ਨਾ। ਔਨਲਾਈਨ ਤੇ ਜੋ ਰੇਟ ਹੈਗਾ, ਔਹੀ ਦੇਣਾ ਔੱਨਾਂ ਨੇ।
ਹਾਂਜੀ, ਔ ਔ, ਤੇ ਬਿਲਕੁਲ ਦੇਣਾ ਹੁਣ ਬਸ ਯਾ ਟੂ-ਨਾਈੰਟੀ-ਨਾਈਨ ਘਵੇ-ਐਵੇ ਲਾਂਦੇ। ਸਾਨੂੰ ਕੱਟ ਲੱਗਦਾ, ਰੇਟ ਔ ਇੱਕ ਰੁਪਇਆ ਕੱਟ ਜਦਨ ਵੀ ਰੇਟ ਕਟੱ ਸਕਦਾ ਐ।
ਹਾਂਜੀ, ਔ ਫੇਰ ਸਾਨੂੰ ਕੈਂਦੇ ਵੀ ਸਾਨੂੰ ਔਫਰ ਏ। ਸਾਨੂੰ ਔ ਲੱਗਦਾ ਵੀ ਵਧੀਆ ਮਿਲਦੇ ਨੇ। ਸਾਨੂੰ ਠੀਕ ਰੇਟ ਤੇ ਮਿਲ ਜਾਂਦੇ ਨੇ।
ਹਾਂਜੀ-ਹਾਂਜੀ, ਸਈ ਗਲ ਐ। ਵੈਸੇ ਤਾਂ ਔਫਲਾਈਨ ਸ਼ੋਪਿੰਗ ਕਰਕੇ ਬੋਤ ਜਾ਼ਦਾ ਫੈਦਾ ਵੇ, ਕਿਉਂਕਿ
ਹਾਂ, ਐ ਤੇ ਔਫਲਾਈਨ ਬੈਸਟ ਹੈਗਾ। ਹਾਂ, ਔ ਫੇਰ ਅਪਣੇ ਪਸੰਦ ਦਾ ਅਸੀਂ ਲਲ ਲੈਂਨੇ ਅ ਨਾ।
ਜੇ ਤੁਸੀਂ ਔਨਲਾਈਨ ਲੈਣਾ ਵੇ, ਤੇ ਬਿਲਿਂਕੀਟ ਵਗੈਰਾ ਜੇ ਤੁਆਨੂੰ ਐਮਰਜੈਂਸੀ ਹੋਵੇ, ਤਦ ਮਗੰਵਾਓ।
ਹਾਂਜੀ-ਹਾਂਜੀ, ਐ, ਤੇ ਹੈ। ਬਾਕੀ ਅੱਜ-ਕੱਲ੍ਹ ਲੋਕੀ ਕਿ, ਔਨਲਾਈਨ ਜ਼ਾਦਾ ਸ਼ੋਪਿੰਗ ਕਰਦੇ ਨੇ।
ਹਾਂਜੀ, ਅੱਜ-ਕੱਲ੍ਹ ਤੁਹਾਨੂੰ ਦੱਸਯਾ ਤੇ ਹੈ। ਡਿਸਕਾਊਂਟ ਬੋਤ ਜ਼ਾਦਾ ਲਗਾਯਾ ਸ਼ਨੀਵਾਰ ਹੈਗਾ। ਅੱਜ-ਕੱਲ੍ਹ ਬੋਤ ਜ਼ਾਦਾ ਬੋਤ ਡਿਸਕਾੳਨਟ ਲੱਗਿਆ ਹੁੰਦਾ ਹੈ। ਅਤੇ ਬਲਿੰਕਟ ਅਜ ਸ਼ਨੀਵਾਰ ਬੋਤ ਜ਼ਾਦਾ ਡਿਸਕਾੳਨਟ ਲੱਗੇਆ ਹੁੰਦਾ ਏ, ਕਿਉਂਕਿ ਅੱਜ-ਕੱਲ੍ਹ ਸਭ ਦੀ ਛੁੱਟੀਆਂ ਹੁੰਦੀਆਂ ਐ, ਹੈਨਾ ਜੀ ਸ਼ਨੀ-ਐਤਵਾਰ। ਸਾਡੇ ਘਰ ਚ ਬਾਜ਼ਾਰ ਔਫਲਾਈਨ ਵੀ ਬਹੁਤ ਜ਼ਿਆਦਾ ਸੇਲ ਲਾਈ ਹੁੰਦੀ ਅੱਜ ਕੱਲ ਸ਼ਨੀ ਐਤਵਾਰ ਹਾਂਜੀ ਹਾਂਜੀ ਹੈਨਾ ਜੀ ਕੋਈ ਆਪਣੇ ਸਮਾਨ ਨੀ ਵਿਕ ਯਾ ਬਾਹਰ ਕੱਢ ਦਿੰਦੇ ਨੇ ਸਸਤਾ ਵਗੈਰਾ ਹੈਨਾ ਜੋ ਆਪਣੀ ਔਫਲਾਈਨ ਸ਼ੋਪਿੰਗ ਕਰੋ ਬਹੁਤ ਵਧੀਆ ਹੈਗੀ ਹੈ ਹੈਨਾ ਜੀ ਮੇਰੇ ਹਿਸਾਬ ਨਾਲ ਤੇ ਔਫਲਾਈਨ ਵੈਸੇ ਤੇ, ਵੈਸੇ ਕੋਈ ਫਾਇਦਾ ਹੀ ਨੀ ਹੈਗਾ ਸਾਨੂੰ ਹੈਨਾ ਜੀ ਹੋਰ ਅੱਜ ਕੱਲ੍ਹ ਹੈਲੋ, ਹੋਰ ਅੱਜ ਕੱਲ੍ਹ ਜਿਵੇਂ ਤੁਸੀਂ ਹੋਰ ਕੁਛ ਹੋਰ ਕੁਛ ਖਰੀਦਣਾ, ਜਿਵੇਂ ਤੁਸੀਂ ਹੁਣ ਕੋਈ ਬ੍ਰੈਂਡ ਦੀ ਕੀ ਮੰਗਵਾਣੀ ਹੈ ਜਿਵੇਂ ਸੱਤ ਅੱਠ ਹਜ਼ਾਰ ਰੁਪਏ ਦੀ ਹੈਗੀ ਚੀਜ਼ ਹੈ, ਹੰਜੀ ਤੁਸੀ ਔ ਨੂੰ
ਹਾਂਜੀ ਹਾਂਜੀ ਹੁਣ ਜਿੱਦਾਂ ਅੱਜ ਕੱਲ੍ਹ ਲੱਗਿਆ ਹੋਯਾ ਔਨਲਾਈਨ ਫਲਿੱਪਕਾਰਟ 'ਤੇ ਔਨਲਾਈਨ ਸੇਲ ਲੱਗੀ ਹੈ, ਮਸ਼ੀਨ ਹੋ ਗਈ ਉਹ ਹੋ ਗਿਆ, ਐਲ ਸੀ ਡੀ ਹੋ ਗਈ, ਸਹੀ ਰੇਟ ਤੇ ਮਿਲਦੀਆਂ ਹੈਗੀਆ।
ਹਾਂਜੀ, ਹਾਂਜੀ।
ਉਹ ਸਾਨੂੰ ਫੇਰ ਉਹ ਫਾਇਦਾ ਹੁੰਦਾ, ਕੱਟ ਮਿਲ ਮਤਲਬ ਪੈਸੇ ਕੱਟ ਲੱਗਦੇ ਨੇ ਸਾਡੇ ਤੇ ਸਾਨੂੰ ਸਮਾਨ ਵਧੀਆ ਮਿਲ ਜਾਂਦਾ।
ਹਾਂਜੀ ਔਨਲਾਈਨ ਸ਼ੋਪਿੰਗ ਦਾ ਹੀ ਫਾਇਦਾ ਵੀ ਜ ਤੁਸੀਂ ਬਸ, ਇੱਕ ਇਹ ਵੀ ਨੁਕਸਾਨ ਹੈਗਾ ਤੁਸੀਂ ਉਹਨੂੰ ਤੁਸੀਂ ਸਹੀ ਕਰਵਾਉਣੀ ਹੋਏ, ਫੇਰ ਤੁਹਾਨੂੰ ਫੋਨ ਕਰਨਾ ਪਏਗਾ ਪਾਈਆਂ ਨੂੰ ਕੰਮ ਕਰਦਾ ਖਰਾਬ, ਹੁਣ ਤੁਸੀਂ ਔਫ ਲਾਈਨ ਲਿੱਤੀ ਹੋਏ ਤੁਸੀਂ ਤੈਨੂੰ ਦੁਕਾਨ ਤੈਨੂੰ ਦੁਕਾਨ ਪਤਾ ਵੇ, ਉਹ ਬਾਈ ਨੂੰ ਫੋਨ ਕੀਤਾ ਸਾਡੇ ਘਰ ਆ ਜਾਏਗਾ, ਇਹ ਵੀ ਫ਼ਾਇਦਾ ਬਹੁਤ ਜ਼ਿਆਦਾ, ਤੁਸੀਂ ਔਨਲਾਈਨ ਸਮਾਨ ਖਰੀਦੋ ਕੋਈ ਵੈਸੇ ਮੇਰੇ ਹਿਸਾਬ ਨਾਲ ਤੁਸੀਂ ਔਫਲਾਈਨ ਖਰੀਦੋ, ਜ਼ਿਆਦਾ ਵਧੀਆ ਹੈਗਾ ਮੇਰੇ ਹਿਸਾਬ ਨਾਲ, ਆਨਲਾਈਨ ਤੁਸੀਂ ਜਿਆਦਾ
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।